ਹੈਲੋ!
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ -ਸਤਿ ਸ਼੍ਰੀ ਅਕਾਲ ਹੋਰ ਜੀ ਕੀ ਕਰ ਰਹੇ ਸੀਗੇ? ਵਧੀਆ ਜੀ ਵਧੀਆ ਤੁਸੀਂ ਸੁਣਾਓ ਜੀ। ਹਾਂਜੀ ਜੀ ਤੁਸੀ। ਫਰੂਟ ਕਿਹੜਾ? ਅੱਜ ਮਨਪਸੰਦ ਚੀਜ਼ਾਂ ਦੀ ਗੱਲ ਕਰਾਂਗੇ ਅਸੀਂ ਠੀਕ ਹੈ ਜੀ ਫੇਵਰਿਟ ਤੁਹਾਡੀ ਡਿਸ ਹੋਏ ਕੋਈ। ਫੇਵਰਟ ਫਰੂਟ ਹੋਵੇ ਫੇਵਰਟ ਕੋਈ ਵੀ। ਬਾਜ਼ਾਰੀ ਚੀਜ਼ ਹੋਵੇ ਮਤਲਬ ਉਦੇ ਤੇ ਗੱਲ ਕਰਾਂਗੇ ਠੀਕ ਹੈ ਜੀ ਤੁਹਾਡਾ ਫੇ ਫਰੂਟ ਕਿਹੜਾ ਪੇ?
ਜੀ ਮੇਰਾ ਫੇਵਰਟ ਫਰੂਟ ਹੈਗਾ ਜੀ ਵਾਟਰਮੈਲਨ।
ਹਾਂਜੀ ਕਿਹੜਾ ਫਰੂਟ ਜੀ ਫੇਵਰਟ?
ਵਾਟਰਮੈਲਨ ਜੀ ਵਾਟਰਮੈਲਨ।
ਹੋਰ ਉਸ ਤੋਂ ਇਲਾਵਾ!
ਉਸ ਤੋਂ ਇਲਾਵਾ ਜੀ ਬਨਾਨਾ।
ਕਿਹੜਾ ਫੇਵਰਟ ਹੈ ਕੀ ਫੇਵਰੇਟ ਏ?
ਉਸ ਤੋਂ ਬਾਅਦ ਜੀ।
ਅੱਛਾ -ਅੱਛਾ ਵਾਟਰਮੈਨ, ਬਨਾਨਾ ਫੇਵਰੇਟ ਤੁਹਾਡਾ, ਠੀਕ ਹੈ ਅੱਛੀ ਗੱਲ, ਅੱਛੀ ਗੱਲ ਏ। ਆਪਣੀ- ਆਪਣੀ ਚੋਇਸ ਹੁੰਦੀ, ਕਿਸੇ ਨੂੰ ਕੁਛ। ਪਸੰਦ ਹੁੰਦਾ ਕਿਸੇ ਨੂੰ ਕੁਝ ਪਸੰਦ ਹੁੰਦਾ। ਸਾਨੂੰ ਜੀ ਪਪੀਤੇ ਪਸੰਦ ਨੇ ਬਹੁਤ।
ਕੀ ਖਾਂਦੇ ਜੀ?
ਪਪੀਤਾ ਖਾਂਦੇ ਜੀ ਅਸੀਂ ਪਪੀਤਾ।
ਅੱਛਾ ਪਪੀਤਾ ਅੱਛਾ- ਅੱਛਾ ਜੀ।
ਹਾਂਜੀ ਬਹੁਤ ਪਸੰਦ ਹੈ ਜੀ ਬਹੁਤ ਪਸੰਦ ਹੈ ਜੀ, ਨਾਲੇ ਉਹ ਖਾਂਦੇ ਨਾ ਉਹਨੂੰ। ਖਾਣ ਦੇ ਫਾਇਦੇ ਬੜੇ ਹੈਗੇ ਨੇ ਪੇਟ ਸਾ। ਜਾਂ ਹਾਂਜੀ ਜਾਮੁਨ ਖਾਂਦੇ ਤੁਸੀਂ ਜਾਮੁਨ ਖਾਂਦੇ ਜਾਮੁਨ ਖਾਂਦੇ ਜਾਮੁਨ ਜਾਮੁਨ। ਅੱਜ ਕੱਲ ਚੱਲਦੇ ਜਿਹੜੇ, ਗਿੱਟਲੀ ਸਮੇਤ, ਗਿੱਟਲੀ ਸਮੇਤ, ਖਾਂਦੇ ਹੋ ਜਾਂ ਖਾਲੀ ਉੱਪਰ ਦਾ ਉਹ ਖਾਂਦੇ ਹੋ? ਨਹੀਂ ਅੰਦਰੋਂ। ਖਾਇਆ ਕਰੋ ਨਾ ਤੁਸੀਂ ਉਹਦਾ ਪਾਊਡਰ ਬਣਾ ਕੇ ਬੜਾ ਫਾਇਦੇਮੰਦ ਹੁੰਦਾ ਉਹ। ਹਾਂਜੀ ਸ਼ੂਗਰ- ਸ਼ਾਗਰ ਤੋਂ ਬਚਾ। ਬਹੁਤ।
ਅੱਛਾ- ਅੱਛਾ ਜੀ ਚਲੋ ਜੀ ਕੋਈ ਗੱਲ ਨੀ ਜੀ ਹੋਰ ਸੁਣਾਓ ਜੀ ਘਰ ਪਰਿਵਾਰ ਸਭ ਵਧੀਆ ਜੀ।
ਬਸ ਜੀ ਸਭ ਵਧੀਆ ਸਭ ਵਧੀਆ ਜੀ ਸਭ ਵਧੀਆ ਕੀ ਕੰਮ ਕਾਜ ਕੀ ਕਰਦੇ? ਕੰਮ ਕੀ ਕਰਦੇ ਹੋ ਤੁਸੀਂ?